ਜ
ਸਤਿ ਸ੍ਰੀ ਅਕਾਲ ਬੇਟਾ ਜੀ ਕੀ ਹਾਲ ਚਾਲ ਨੇ
ਜੀ ਵਧੀਆ ਜੀ ਤੁਸੀਂ ਸੁਣਾਓ
ਬਸ ਜੀ ਵਧੀਆ ਹੋਰ ਸੁਣਾਓ ਘਰ ਬਾਰ ਸਭ ਠੀਕ
ਹਾਂਜੀ ਹਾਂਜੀ ਹਾਂਜੀ ਹਾਂਜੀ ਸ ਹਾਂਜੀ ਸਭ ਵਧੀਆ ਤੁਸੀਂ ਦੱਸੋ। ਹੋਰ ਹੋ ਗਏ ਫ੍ਰੀ
ਔਫ ਹਾਂਜੀ ਹੋਰ ਕੀ ਹੋ ਰਿਹਾ ਸੀ।
ਬਸ ਹੁਣ ਅਸੀਂ ਵੀ ਹਲੇ ਫ੍ਰੀ ਹੋਏ ਹਾਂ ਖਾਣਾ ਡਿਨਰ ਪਾਣੀ ਕਰਕੇ
ਡਿਸਟਰਬ ਤਾਂ ਨਹੀਂ ਕਰਤਾ ਭੂਆ ਨੇ
ਨਾ ਪ ਡਿਸਟਰਬ ਖਾ ਬਸ
ਹੂੰ ਹਾਂਜੀ ਹਾਂਜੀ ਹੋਰ ਸੁਣਾਓ ਮੈਂ ਕਿਹਾ ਚਲੋ ਮੈਂ ਹੁਣੇ ਵਿਹਲੀ ਹੋ ਮੈਂ ਕਿਹਾ ਦਿਨੇਂ ਟਾਈਮ ਨੀ ਲੱਭਦਾ ਬਿਲਕੁਲ ਹੀ ਟਾਈਮ ਮਿਲਦਾ ਕਹਿੰ ਨਾ ਕਿ ਅੱਜ ਕੱਲ ਤਾਂ ਬਸ ਪੂਰਾ ਦਿਨ ਏਦਾਂ ਬੀਤ ਜਾਂਦਾ ਪੁੱਤ ਪਤਾ ਹੀ ਨਹੀਂ ਚੱਲਦਾ ਹਨਾ ਸਵੇਰ ਕਿੱਥੇ ਹੋਈ ਸ਼ਾਮ ਕਿੱਥੇ ਹੋਈ ਅਰੇ ਨਹੀਂ ਨਹੀਂ ਬਸ ਘਰਾਂ ਦੇ ਬੜੇ ਹੀ ਰੋਲੇ ਹੈ। ਕਹਿੰਦੇ ਕੀ ਦੱਸੀਏ ਘਰ ਦੇ ਰੋਲੇ ਨੀ ਖ਼ਤਮ ਹੁੰਦੇ ਤੇ ਹੁਣ ਇੱਕ ਰੌਲਾ ਮੁਕਾਉਂਦੇ ਦੂਸਰਾ ਸ਼ੁਰੂ ਹੋ ਜਾਂਦਾ ਵਾ ਦੂਸਰਾ ਮੁਕਾਉਂਦੇ ਤੀਸਰਾ ਸ਼ੁਰੂ ਹੋ ਜਾਂਦਾ
ਸਆ ਨਾ
ਕਹਿੰਦੇ ਟਾਈਮ ਦਾ ਏਦਾਂ ਆ ਗਿਆ ਹੁਣ ਖਾਲੀ ਇਹ ਪਹਿਲੇ ਕਹਿੰਦੇ ਸੀ ਲੋਕੀ ਵੱ ਔਰਤਾਂ ਘਰ ਦਾ ਕੰਮ ਕਰਦੀਆਂ ਨੇ ਨਾ ਨਾ ਔਰਤਾਂ ਜਿਹੜਾ ਘਰ ਦਾ ਕੰਮ ਕਰਦੀਆਂ ਕਰਦੀਆਂ ਉੱਪਰ ਦੇ ਜਿਹੜੇ ਕੰਮ ਹੈ ਨਾ ਖਰਚੇ ਵਾਲੇ ਕੀ ਦੱਸੋ ਮੈਂ ਤੁਹਾਨੂੰ ਘੱਟੋ ਘੱਟ ਮੈਂ ਇਸ ਹਫ਼ਤੇ ਪੁੱਤ ਦਸ ਹਜ਼ਾਰ ਰੁਪਏ ਲਾਈ ਬੈਠੀ ਆ ਘਰ ਚ
ਅੱਛਾ ਕਾ
ਹਾਂ ਮਤਲਬ ਇੰਨੀ ਇੰਨਾ ਮਤਲਬ ਟਾਈਮ ਆ ਕਿਹਾ ਕਿ ਅੱਜ ਕੱਲ ਤੁਸੀਂ ਸਵੇਰ ਤੋਂ ਸ਼ਾਮੀ ਤੱਕ ਪੰਜ ਸੌ ਪੇ ਤਾਂ ਸਵੇਰ ਸ਼ਾਮ ਪੰਜ ਲੋਕੀ ਕਹਿੰਦੇ ਪੰਜ ਸੌ ਦਾ ਪੱਤਾ ਮੈਂ ਕਹਿੰਦੀ ਹਾਂ ਘੱਟ ਤੋਂ ਘੱਟ ਤਿੰਨ ਚਾਰ ਹਜ਼ਾਰ ਰੁਪਏ ਲੱਗ ਜਾਂਦੇ ਨੇ ਸਾਡੇ ਕਿੱਟੀ ਦੇ ਕੀ ਇਹ ਕੁਛ ਵੀ ਨੀ ਪੈਸਿਆਂ ਦਾ ਬੰਦਾ ਕੁਛ ਪਿਆ ਨੀ ਹੈਗਾ ਪੁੱਤ
ਹੋਈ ਪਈ ਹੈ ਤੇ ਨਾਲੇ ਪੈਸੇ
ਬਸ ਹੁਣ ਸਾਡੇ ਖਰਚੇ ਹੋ ਗਏ ਨੇ ਅੱਜ ਕੱਲ ਪਹਿਲੇ ਉਹ ਕਹਿੰਦੇ ਸੀ ਲੋਕੀ ਕੁੰਜ ਕੇ ਚੱਲਦੇ ਸੀ ਅਸੀਂ ਕੁੰਜ ਕੇ ਵੀ ਚੱਲ ਆਈਏ ਨਾ ਤਵੇ ਨੀ ਮਿਡਲ ਕਲਾਸ ਜਿਹੜਾ ਹੁੰਦਾ ਉਹ ਮਰਦਾ ਹੀ ਮਰਦਾ
ਹੁਣ ਫਰਿਜ਼ ਖ਼ਰਾਬ ਪਹਿਲੇ ਹੋਇਆ
ਅੱਛਾ।
ਅ ਪੰਖਾ ਹੋ ਗਿਆ ਫਿਰ ਏਸੀ ਸਹੀ ਕਰਵਾਇਆ ਅ ਲਾਈਟ ਦੀ ਇੱਥੇ ਪ੍ਰੋਬਲਮ ਏ।
ਫਿਰ ਕ ਕਹਦੇ ਕੀ ਕਹਿੰਦੇ ਸਾਰੇ ਖ਼ਰਚੇ ਗਰਮੀ ਦਾ ਟਾਈਮ ਹੈ। ਸਾਰੀ ਚੀਜ਼ਾਂ ਠੀਕ ਪੁਰਾਣੀ ਮਜਬੂਰੀ ਅੱਜ ਕੱਲ ਗੁਜ਼ਾਰੇ ਹੈਗੇ ਨੇ ਮਸ਼ੀਨ ਠੀਕ ਨਾ ਹੋਈ ਤਾਂ ਕੱਪੜੇ ਨਹੀਂ ਤੁਲਣੇ। ਏਸੀ ਠੀਕ ਨਾ ਹੋਇਆ ਸੋਏ ਬੈਠੀਏ ਕਿਵੇਂ ਗਰਮੀਆਂ ਚ ਕੰਪੀ। ਲਾਈਟ ਦੀ ਕੰਪਲੇਂਟ ਪੁੱਤ ਕੀਤੀ ਹੋਈ ਹੈ ਇੱਥੇ ਹੁੰਦੀ ਨੀ ਸੁਣਵਾਈ ਗੌਰਮੈਂਟ।
ਹੂੰ ਐ ਤਾਂ ਫਿਰ ਐ। ਇਹ ਤਾਂ ਫਿਰ ਉਹ ਔਖਾ ਹੀ ਹੈ ਨਾ ਡਰ ਹੀ ਹੈਗਾ ਹਰ ਦੂਜੇ ਦਿਨ ਕੋਈ ਚੀਜ਼ ਖ਼ਰਾਬ ਹੋ ਜਾਏ ਫਿਰ।
ਹੁਣ ਕਹਿ ਤਾਂ ਰਈ ਆ। ਸਾਰੀ ਇਲੈਕਟ੍ਰਿਕ ਚੀਜ਼ਾਂ ਤੇ ਤਾਜ਼ ਜਾ ਲਗਾਏ ਉਹ ਖ਼ਰਚਾ ਵਾਧੂ ਆਇਆ ਉਸ ਤੋਂ ਬਾਅਦ‌‍ ਬੱਚਿਆਂ ਦੀਆਂ ਫੀਸਾਂ। ਸਕੂਲ ਖੁੱਲਦੇ ਫੀਸਾਂ ਗਈਆਂ ਜਿਵੇਂ ਸਕੂਲ ਖੁੱਲੇ ਆਟੋ ਦੇ ਕਿਰਾਏ ਗਏ ਨੇ।
ਸਹੀ ਗੱਲ।
ਓਟੋ ਦੋਨਾਂ ਦੀ ਲੱਗੀ ਹੋਏ ਓਟੋ ਦੇ ਕਰਾਏ ਗਏ ਕੰਪਿਊਟਰ ਕਲਾਸਾਂ ਦੀ ਫੀਸਾਂ ਗਈਆਂ।
ਸਹੀ।
ਠੀਕ ਆ ਮੇਰੇ ਬੂਟੀਕ ਦਾ ਕਿਰਾਇਆ ਲੱਗਿਆ ਆ ਵੇ ਆ ਠੀਕ ਆ ਨਾ ਬਿਜਲੀ ਦਾ ਬਿੱਲ ਗਿਆ ਇਸੇ ਮਹੀਨੇ ਉੱਤੋਂ ਕਰਦੇ ਕਰਦੇ ਮੈਂ ਕਹਿਣੀ ਅਗਰ ਬੰਦਾ ਪਲਾਨ ਵੇਖੇ ਨਾ ਜਿੰਨੇ ਖਰਚੇ ਘਰਾ ਦੇ ਹੈਗੇ ਨੇ ਅੱਜ ਟਾਈਮ ਤੇ ਉਨੀ ਕਮਾਈਆਂ ਨੀ ਹੈਗੀਆਂ ਪੁੱਤ।
ਹੈ ਕਮਾਈਆਂ ਹੈ ਹੀ ਨਹੀਂ ਅੱਜ।
ਮੈਂ ਹਿਸਾਬ ਲਾ ਰਹੀ ਸੀ, ਤੇ ਫੁਫੜ ਜੀ ਬੈਠੇ ਹੋਏ ਸੀ, ਸਾਡੇ ਘਰ ਦਾ ਖਰਚਾ ਦਿਨ ਦਾ ਤਿੰਨ ਹਜ਼ਾਰ ਪੈਂਦਾ। ਚਾਰ ਹਜਾਰ, ਅ ਸਾਡੀ। ਕਮਾਈ ਹੋਵੇ ਨਾ ਚਾਰ ਹਜ਼ਾਰ ਰੁਪਏ, ਕਈ ਵਾਰੀ ਬੋਨੀ ਵੱਟਾ ਕਰੇ ਬਿਨਾ ਵੀ ਆ ਜਾਂਦੇ। ਚਾਰ ਸੌ ਵੀ ਨੀ ਕਮਾਂਦੇ ਫਿਰ
ਇਹ ਗੱਲ ਹੈ ਅੱਜ-ਕੱਲ ਕੰਮ ਕਿੱਥੇ ਰਹਿ ਗਿਆ ਅੱਜ-ਕੱਲ੍ਹ ਰਹਿ ਹੀ ਨੀ ਗਿਆ।
ਤਾਂ ਕੁਲ ਮਿਲਾ ਕੇ ਤਾਂ ਏ ਹੋਇ ਪਏ ਕਿ ਬੱਚਤ ਚਵਨੀ ਵੀ ਨੀ ਹੈਗੀ ਤਾਂ ਖਰਚਾ ਰੁਪਿਆ।
ੳਈ ਨਾ ਬਾਰਿਸਾ਼ ਕਰਕੇ ਤਾਂ ਬਾਰਿਸ਼ਾਂ ਕਰਕੇ ਕੰਮ ਹੋਰ ਘੱਟ ਹੋ ਗਿਆ ਪਹਿਲਾਂ ਤਾਂ ਘੱਟ ਸੀ।
ਬਸ ਬੁਰਾ ਮੈਂ ਕਹਿ ਰਹੀ ਹ ਕੰਮ ਤਾਂ ਜਿਹੜੇ ਹੈ ਹੀ ਨੀ ਕੰਮਾਂ ਦਾ ਤਾਂ ਪੁੱਛ ਹੀ ਨਾ ਕੰਮ ਦਾ ਮੁਕਾਬਲਾ ਹੁਣ ਤਾਂ ਔਨਲਾਈਨ ਵਾਲਿਆਂ ਨੇ ਮਾਰਤਾ। ਵਿਪਾਰੀ ਨੂੰ
ਸਹੀ ਗੱਲ ਏ, ਔਨਲਾਈਨ ਜ਼ਿਆਦਾ ਚੱਲ ਗਿਆ ਨਾ ਅੱਜ-ਕੱਲ੍ਹ ਉਹਦੇ ਕਰਕੇ ਵੀ। ਉਹੀ ਨਾ ਪਹਿਲਾਂ ਦੇ ਲੋਕੀ ਕਿੱਦਾਂ ਸੇਵਿੰਗ-ਸੁਮਿੰਗ ਕਰ ਲੈਂਦੇ ਸੀ।
ਹਾਂਜੀ, ਸੇਵਿੰਗ। ਸੇਵਿੰਗ ਦੇ ਨਾ ਤੇ ਮੈਂ ਕਹਿ ਤਾਂ ਰਹੀ ਆ ਤੁਹਾਨੂੰ ਇਹ ਘਰੋ ਲਗਾਇਆ ਸਾਰਾ ਪੈਸਾ ਪੁੱਤ ਏ ਘਰੋਂ ਲਗਾ ਕੇ ਕੀਤਾ, ਹੁਣ ਜੂਨ ਚ ਬੱਚੇ ਘੁੰਮ ਕੇ ਆਏ ਨੇ ਉਹ ਖ਼ਰਚੇ ਵੱਧ ਹੋ ਗਈ ਸੀ। ਨਾ ਜਾਣ ਤਾਵੀ ਵਿਚਾਰੇ ਨਾਨੀ ਘਰ ਤਾਂ ਜਾਣਾ ਹੀ ਏ। ਕੀ ਕਰਨ ਵਿਚਾਰੇ, ਅੱਛਾ ਅੱਜ ਦੇ ਕਹਿਣ ਤੇ ਤੁਸੀਂ ਇੱਕ ਟਿਕਟ ਲੈ ਲੳ। ਭੈਣ ੳ ਟਿਕਟ ਹੀ ਕਿੰਨੇ ਪੰਜ ਸੌ ਤੋਂ ਘੱਟੋ-ਘੱਟ ਟਿਕਟ ਘੱਟ ਨੀ ਹੈਗੀ ਅੱਜ ਦੇ ਟਾਈਮ ਤੇ। ਟ੍ਰਰੇਨਾਂ ਦੇ ਵੀ, ਨੋਰਮਲ ਹੋ ਗਏ ਕਿਰਾਏ ਉਹੀ ਹੋ ਗਏ ਨਾ। ਬੰਦਾ। ਮਹਿੰਗਾਈ ਜਾਂਦੀ ਪਈ ਪਰੇ, ਤੇ ਹੈ ਕਮਾਈਆਂ ਹੈ ਨੀ ਆ ਖਰਚੇ ਵਾੱਧੂ। ਮਤਲਬ, ਖਰਚਿਆਂ ਨੇ ਤਾਂ ਮੂੰਹ ਪਾੜਿਆ ਹੋਇਆ, ਸਮਝ ਨੀ ਆਂਦੀ ਕਿ ਬੰਦਾ ਕਰੇ ਕਿਵੇਂ ਪੁਰਾ।
ਉਹੀ ਲੋਕੀ ਕਹਿੰਦੇ ਨੇ ਤੁਹਾਡੀ ਇੰਨੀ ਕਮਾਈ ਹੈਗੀ ਆ ਤੁਸੀਂ ਤਾਂ ਸੇਵ-ਸੂਵ ਕਰ ਲੈਂਦੇ ਹੋਨੇ ਹੋ। ਉਨੇ ਮਨੇ ਕਿੱਤੇ।
ਸੇਵ ਹੀ ਤਾਂ ਨੀ ਹੁੰਦੀ ਪਹਿਲੇ ਲੋਕੀ ਕਰਦਾ ਸੀ ਪੁੱਤ ਪਹਿਲੇ ਕਰਦਾ ਸੀ ਸਾਡੇ ਮੰਮੀ-ਡੈਡੀ ਨੇ ਵੀ ਕੀਤਾ, ਘਰ ਐਵੇਂ ਥੋੜਾ ਨਾ ਬਣ ਗਏ ਸੀ ਇਹ ਇੱਕ ਘਰ ਇਕ ਤੋ ਦੂਜਾ ਘਰ, ਮਕਾਨਾਂ, ਦੁਕਾਨ ਬਣਾਈ ਏ ਅੱਜ ਦੇ ਟਾਈਮ ਤੇ ਤੁਸੀਂ ਕੋਈ ਘਰ ਬਣਾ ਕੇ ਵਿਖਾ ਦੋ। ਘੱਟੋ-ਘੱਟ ਸੋ ਗਜ ਦੇ ਲਾਲੇ ਪੈ ਜਾਂਦੇ ਨੇ ਬਣਾਦੇ ਹੋਏ ਪਹਿਲੇ ਗਾਉ ਵਿੱਚ ਇੰਨੀ -ਇੰਨੀ ਜ਼ਮੀਨਾਂ ਬਣਾਉਂਦੇ ਸੀ ਸਾਡੇ ਵੱਡੇ ਜ਼ਮੀਂਦਾਰ। ਹੁਣ ਕੋਈ ਬਣਾਂਦਾ ਵਾ, ਕਿੱਥੋਂ ਹੁਣ ਤਾਂ ਹੈ ਹੀ ਨਹੀਂ ਜ਼ਮੀਨਾਂ।
ਨਾ-ਨਾ ਹੁਣ ਕਿੱਥੇ ਰਹਿ ਗਿਆ?
ਕਿ ਫਲੈਟ ਲੈ-ਲੈ ਲੈਂਦੇ ਨੇ ਫਲੈਟ, ਅਹ ਸੱਠ-ਸੱਠ ਗਜ਼ ਦੇ ਫਲੈਟ ਲੈ-ਲੈ ਕੇ ਆਪਣਾ ਪੰਜਾ-ਪੰਜਾ ਗਜ ਇਚ। ਅਪਣਾ ਬੈ ਜਾਂਦੇ ਨੇ ਉੱਤੇ ਚੜਾ-ਚੜਾ ਕੇ ਪੋੜੀ ਨੂੰ ਵੀ ਬਸ। ਇੱਕ ਪੋਸ਼ਨ ਤੇ ਉ ਫਲੈਟ ਬਣਾ ਕੇ ਫੇਰ ਪੋਸ਼ਨ ਦੇ ਉੱਤੇ, ਏ ਚੱਲਦਾ ਪਿਆ ਹੁਣ-ਹੁਣ ਤੁਹਾਨੂੰ ਵਿਖਦਾ ਕਿੱਥੇ ਜ਼ਮੀਨ-ਜਾਇਦਾਦ ਬਣਦੀ ਹੈ, ਪਹਿਲਾ ਟਾਈਮ ਸੀ ਪੈਸਾ ਜੁੜਦਾ ਵੀ ਸੀ। ਹੁੰਦਾ ਵੀ ਸੀ ਵੱਡਿਆਂ ਕੋਲ ਬਰਕਤ ਵੀ ਹੁੰਦੀ ਸੀ ਕਮਾਈਆਂ ਵੀ ਹੁੰਦੀਆਂ ਸੀ ਸਭ ਕੁੱਛ ਹੁੰਦਾ ਸੀ
ਹਮ ਮਸਾ ਜ਼ਰੂਰਤ ਦੇ ਖਰਚੇ ਹੀ ਪੂਰੇ ਹੁੰਦੇ ਨੇ ਹੁਣ
ਹੁਣ ਖਰਚੇ ਵੀ ਪੂਰੇ ਨਹੀਂ ਹੁੰਦੇ ਪੁੱਤ ਖਰਚੇ ਤੋਂ ਵੱਧ ਕੇ ਹੁੰਦਾ ਹੈ ਹੁਣ ਮੇਰਾ ਹਿਸਾਬ ਖਰਚੇ ਤੋਂ ਵੱਧ ਕਿ ਗਿਆ ਜਿਹੜਾ ਮੈਂ ਉਹਨੂੰ ਲਗਾਇਆ ਦਾ ਚਾਰ ਕੇ ਇਹ ਮੇਰਾ ਕੋਈ ਹੈਗਾ ਸੀ ਬਜਟ ਮਜਬੂਰੀ ਦੱਸਾਂ ਹੁਣ ਦਵਾਈ ਨਾਲ ਦਵਾਈ ਲਿਆਉਣੀ ਹੈ ਮਜਬੂਰੀ ਦਵਾਈ ਨਾ ਲਿਆਈਏ ਤੇ ਸ਼ਰੀਰ ਨੀ ਚੱਲਦਾ ਹਰ ਚੀਜ ਮਜਬੂਰੀ ਬਣੀ ਪਈ ਹੈ ਖਰਚੇ ਤਾਂ ਉਹ ਆਉਂਦੇ ਜਿਹੜੇ ਮਨ ਨਾਲ ਕੀਤੇ ਜਾਣ ਇਹ ਤਾਂ ਜਬਰਦਸਤੀ ਦੇ ਖਰਚੇ ਹੋਏ
ਸਹੀ ਗੱਲ ਹੈ ਉਹ ਨਾ ਤੁਹਾਡਾ ਲਾਇਟ ਤੇ ਜਿਆਦਾ ਖਰਚਾ ਪੈ ਗਿਆ ਨਾ ਹੁਣ
ਹਾਂ ਉਹ ਤਾਂ ਹੋ ਹੀ ਗਿਆ ਨਾਲੇ ਅੱਜ ਦੇ ਟੈਮ ਤੇ ਬਾਈ ਖਰਚੇ ਲੋਕੀ ਸ਼ੋ ਔਫ਼ ਕਰਨ ਚ ਲੱ ਕਿਆ ਹੋਇਆ ਮੋਬਾਇਲ ਚਾਰ ਚਾਰ ਜੇਬਾਂ ਚ ਹੈਗੇ ਨੇ ਮੈਂ ਵੇਖਦੀ ਪਈ ਹਾਂ ਬੱਚੇ ਬੁਲਟਾਂ ਤੇ ਚੱਲਦੇ ਪਏ ਨੇ ਬੁਲਟ ਚਾਹੇ ਔਕਾਤ ਹੋਵੇ ਚਲਾਉਣ ਦੀ ਨਾ ਹੋਵੇ ਮਾਂ ਪਿਓ ਨੂੰ ਆਪਣਾ ਕਹਿੰਦੇ ਨੇ ਲੈ ਕੇ ਦੋ ਤਾਂ ਦੋ ਬਸ ਕਿੱਥੋਂ ਲੈ ਕੇ ਦਿਓ ਅੱਜ ਕੱਲ ਲੋਕਾਂ ਨੇ ਸ਼ੋ ਔਫ਼ ਕਰ ਕਰ ਕੇ ਆਪਣੇ ਬੱਚਿਆਂ ਨੂੰ ਵਿਗਾੜ ਦਿੱਤਾ ਹੈ ਜ਼ਰੂਰਤਾਂ ਪੂਰੀ ਕਰ ਕਰ ਕੇ ਬੱਚੇ ਕਮਾਉਂਦੇ ਖਾਂਦੇ ਕੁੱਛ ਹੈ ਨਹੀਂ ਔਰ ਲੱਗੇ ਹੋਏ ਨੇ ਕਿ ਹਾਂ ਸਾਨੂੰ ਮਿਲ ਜਾਵੇ ਛੋਟੀ ਉਮਰ ਇੱਚ ਬਸ
ਪਹਿਲਾਂ ਦੇ ਟਾਇਮ ਤੇ ਇਹ ਫੈਸਿਲਿਟੀਸ ਨਹੀਂ ਹੈਗੀ ਸੀ ਹੁਣ ਫੈਸ ਉਹੀ ਨਾ ਹਮ
ਚੇ ਆਪਣਾ ਜਾਂਦੇ ਸੀ ਪਿਓ ਨਾਲ ਦੁਕਾਨ ਤੇ ਏਹ ਮਿਹਨਤ ਕਰਨੀ ਸਿੱਖੇ ਸੀ ਬੱਚੇ ਹੁਣ ਉਹ ਮਿਹਨਤਾਂ ਕਰਦੇ ਨੀ ਤੇ ਕਮਾਈਆਂ ਕਿਥੋਂ ਹੋਣੀਆਂ ਨੇ
ਅੱਜ ਕੱਲ ਤਾਂ ਬੈਠੇ ਬਿਠਾਏ ਸਾਰਾ ਕੁੱਛ ਚਾਹੀਦਾ ਹੈ
ਬਸ ਬਸ ਬਸ ਉਹੀ ਹੈ ਨਾ ਖਰਚੇ ਤਾਂ ਵੱਧਣੇ ਹੀ ਵਧਣੇ ਨੇ ਜਿਵੇਂ ਜਿਵੇਂ ਹੁਣ ਵੱਧਦਾ ਜਾਏਗਾ ਜਨਰੇਸ਼ਨ ਦਾ ਹਿਸਾਬ
ਹੋਏਗਾ ਨਾ ਪਹਿਲਾਂ ਦੇ ਲੋਕ ਹੁੰਦੇ ਸੀ ਜਿੱਦਾਂ ਗਾਂਓ ਦੇ ਲੋਕੀ ਹੁੰਦੇ ਨੇ ਉਹ ਹਲੇ ਵੀ ਕਰਦੇ ਨੇ ਮਿਹਨਤ ਉਹ ਨੀ ਪਿੱਛੇ ਇਹ ਸ਼ਹਿਰ ਚ ਇਹ ਸ਼ਹਿਰਾਂ ਦੇ ਲੋਕ ਤੁਹਾਨੂੰ ਪਤਾ ਨੀ ਕੀ ਹੋ ਗਿਆ
ਹਾਂ ਬਸ ਉਹੀ ਨਾ ਬਸ ਪੜ੍ਹਾਈ ਦੇ ਨਾਂ ਤੇ ਬੈਠ ਠੇ ਰਹਿੰਦੇ ਨੇ ਕਿ ਪੜ੍ਹਾਈ ਹੈ ਕਿ ਨਹੀਂ ਪੜ੍ਹਾਈ ਕਰਦੇ ਕਰਦੇ ਵੀ ਖਾ ਕਮਾ ਲੈਂਦੇ ਨੇ
ਸਹੀ ਗੱਲ ਤਾਂਹੀ ਤਾਂ ਤਾਹੀਂ ਸ਼ਰੀਰ ਖ਼ਰਾਬ ਹੋਈ ਹੋਈ ਜਾਂਦੇ ਨੇ ਅੱਜ
ਲੋਕੀ ਜਿਹੜੇ ਬੱਚੇ ਸਿਆਣੇ ਨੇ ਉਹਦੇ ਪਾਰਟ ਟੈਮ ਜੋਬ ਵੀ ਕਰਦੇ ਨੇ ਕਮਾਂਦੇ ਵੀ ਨੇ ਸਭ ਕਰਦੇ ਨੇ
ਸਹੀ ਗੱਲ ਹੈ ਛੋਟੇ ਛੋਟੇ ਬੱਚਿਆਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਅੱਜ
ਹਾਂਜੀ ਬਸ ਉਹੀ ਇੱਕ ਏਹੀ ਤਾਂ ਹੈਗੀ ਨਾ ਸਾਰੇ ਰੋਗ ਹੀ ਅਸੀਂ ਪਾਲੇ ਹੋਏ ਨੇ ਮਾਂ ਪਿਓ ਨੇ ਹੋਰ ਕਿੰਨੇ ਉਹੀ ਹੈ ਨਾ ਬੱਚਿਆਂ ਨੂੰ ਨਾ ਦਿਓ ਤਾਂ ਬੱਚੇ ਆਪਣਾ ਪਰਸ਼ਾਨ ਕਰਦੇ ਨੇ ਅੱਜ ਕੱਲ੍ਹ ਦੇ
ਸਹੀ ਗੱਲ ਹੈ ਅੱਜ ਕੱਲ ਗੁਜ਼ਾਰਾ ਵੀ ਨਹੀਂ ਨਾ ਬੱਚਿਆਂ ਸਾਰੀਆਂ ਡਿਮਾਂਡਾ ਬਹਿੰਦੇ ਆ ਬੱਚਿਆਂ ਦੀ
ਬਸ ਬਸ ਉਹੀ ਹੋ ਉਹੀ ਪੁੱਤਰ ਕਹਿਣਾ ਕੀ ਕਹਿਣਾ ਕੀ ਕੁੱਛ ਕਰ ਸਕਦੇ ਨੀ
ਪਹਿਲਾਂ ਦੇ ਮਾਂ ਬਾਪ ਮਾਂ ਬਾਪ ਨੀ ਡਰਦੇ ਸੀ ਅੱਜ
ਹਮ ਬਸ ਬੱਸ ਉਲਟਾ ਜਮਾਨਾ ਆ ਗਿਆ ਉਈ ਨਾ ਬੱਸ ਉਈ ਨਾ ਮਾਂ ਪਿਓ ਪਹਿਲੇ ਵਿਚਾਰਾ ਚੁੱਪ ਕਰਕੇ ਜੋ ਬੱਚਿਆਂ ਨੂੰ ਦਿੰਦਾ ਸੀ ਸੁੱਕੀ ਸੀਨੀ ਖਾ ਲੈਂਦੇ ਸੀ ਅੱਜ ਕੱਲ ਦੇ ਬੱਚੇ ਕੀ ਕਰਦੇ ਪਏ ਨੇ ਪੈਸਾ ਉਜਾੜਣ ਵਾਸਤੇ ਔਡਰ ਕਰਦੇ ਨੇ ਰਾਤੀ ਦੋ ਦੋ ਵਜੇ ਪੀਜੇ ਮੈਗੀਆਂ ਪਾਸਤੇ ਤਾਂ ਪੈਸਾ ਤਾਂ ਉਜਾੜਾ ਹੀ ਤੇ ਸੇਵਿੰਗ ਕਿੱਥੇ ਹੋਏਗੀ ਸੇਵਿੰਗ ਕਿੱਥੇ ਹੋਏ। ਪੈਸਿਆਂ ਦੀ ਦੱਸੋ ਮਾਂ ਪਿਓ ਮਨਾ ਕਰੇ ਤਾਂ ਭੁੱਖੇ ਸੋ ਜਾ ਅਸੀ ਰੋਟੀ ਖਾ ਨੀ ਲਾਓ ਅਸੀ ਭੁੱਖੇ ਸੌਦੇ ਪਏ ਆ। ਜਦੋਂ ਭੁੱਖੇ ਸੋਗੇ ਤਾਂ ਮਾਂ ਪਿਓ ਵਿਚਾਰਾ ਮਜਬੂਰ
ਉਹੀ ਨਾ ਪਹਿਲਾਂ ਦੇ ਟਾਈਮ ਨਹੀਂ ਹੁੰਦਾ ਸੀ ਇਹ ਹੋ ਗਿਆ ਜੋਮੈਟੋ ਕਿੱਥੇ ਹੁੰਦਾ ਸੀ ਪਹਿਲੇ ਦੇ ਟਾਈਮ ਇਹ ਬਲਿੰਕ ਮੈਂ ਕਿਆ
ਤੇ ਪੈ ਜਾਓ ਚਾਹੇ ਨਾ ਖਾਓ ਰੋਟੀ ਉਹ ਫਿਰ ਮਾਂ ਪਿਓ ਨੂੰ ਖਵਾਣੀ ਪੈਂਦੀ ਏ
ਉਹੀ ਨਾ ਫੈਸਿਲਿਟੀਆਂ ਵਧੀਆਂ ਤਾਂਹੀ ਕਰਕੇ ਸਾਰਾ ਨੁਕਸਾਨ ਹੈ।
ਉਹ ਪਤਾ ਕਿ ਹਾਂ ਪੈਸਾ ਅਜੇ ਪਹਿਲੇ ਇੱਦਾਂ ਕੋਈ ਰੇੜੀਆਂ ਲੱਗਦੀਆਂ ਸੀ ਪਹਿਲੇ ਮੋਮੋਸ ਚੋਮਿਨ ਹੁੰਦੇ ਸੀ ਕੋਈ? ਸਟ੍ਰਰੀਟ ਫੂਡ ਹੁੰਦਾ ਸੀ ਕੋਈ ਪਹਿਲੇ ਕੋਈ ਵਿਰਲੀ ਦੁਕਾਨ ਹੁੰਦੀ ਸੀ ਟਿੱਕੀ ਗੋਲ ਗੱਪੇ ਦੀ।
ਸਹੀ ਗੱਲ ਹੈ ਪਹਿਲੇ ਬੈਨੀਫਿਟ ਵੀ ਹੁੰਦਾ ਇਸ ਗੱਲ ਇਸ ਗੱਲ ਤੇ ਤੇ
ਇਹ ਕਮਾਈਆਂ ਦਾ ਸਾਧਨ ਤੇ ਵੱਧ ਗਏ ਜਿਨਾਂ ਦਾ ਵਧਿਆ ਤੇ ਜਿਨਾਂ ਦੇ ਸਰੀਰ ਖਰਾਬ ਹੁੰਦੇ ਪਏ ਜਿਨਾਂ ਦੇ ਸੇਵਿੰਗ ਇਹੀ ਤਾਂ ਸ਼ਾਮ ਸ਼ਾਮੀ ਔਰ ਕੋਈ ਜੇਬ ਵਿੱਚ ਪੈਸਾ ਹੋਵੇ ਨਾ ਹੋਵੇ ਬੱਚਿਆਂ ਨੇ ਖਾਣਾ ਹੀ ਖਾਣਾ ਸੀ। ਸਨੈਕਸ ਉਹ ਟਾਈਮ ਆਇਆ ਪਿਆ ਮੈਂ ਤਾਂ ਉਹੀ ਵੇਖ ਰਹੀ ਹਾਂ ਗਲੀ ਗਵਾਂਢ ਚੰ ਨਹੀਂ ਅਸੀਂ ਬਾਹਰ ਇਹੀ ਵੇਖਦੇ ਆ ਕਿ ਉੱਥੇ ਰੇਹੜੀਆਂ ਤੇ ਰੇੜਆ ਭੀੜ ਲੱਗੀ ਪਈ ਹੈ। ਮੁੰਡਿਆਂ ਖੁੰਡਿਆਂ ਦੀ ਕੁੜੀ ਕਿਉਂ ਅੱਜ ਕੱਲ੍ਹ ਤਾਂ ਬੱਚੇ ਖਾਂਦੇ ਨੇ ਸਾਰੇ ਹਾਂ
ਰਹਿੰਦੇ ਨੇ ਬੱਚੇ ਅੱਜ ਕੱਲ ਦੇ।
ਨਾ ਬੱਚੇ ਖਾਂਦੇ ਪਏ ਨੇ ਸਾਰੇ।
ਉਹੀ ਗੱਲ ਆ ਨਾ। ਬੱਚੇ ਤਾਂ ਬੱਚੇ ਅੱਜ ਕੱਲ ਵੱਡੇ ਵੀ ਅੱਜ ਕੱਲ ਦੀ ਜਿਹੜੀ ਮਾਵਾਂ ਨੇ ਨਾ ਕਹਿੰਦੀਆਂ ਨੇ ਚਲੋ ਬਾਹਰੋਂ ਮੰਗਾ ਲੋ
ਬਸ ਬਸ ਉਹ ਵੀ ਉਹ ਸੁੱਖਿਆਈ ਵੇਖਦੀਆਂ ਨੇ ਨਾ ਜਿਹੜੀ ਮਾਵਾਂ ਉਹ ਵੀ ਵੇਖਦੀਆਂ ਪਈਆਂ ਨੇ। ਕਿ ਸਾਨੂੰ ਸੌਖਾ ਆ ਜਾਂਦਾ ਬਣਾਣੀ ਨੀ ਪੈਂਦੀ ਬੱਚੇ ਨੂੰ ਗੰਦ ਖਵਾ ਦਿਓ ਐ ਨੀ ਪਤਾ ਸਰੀਰ ਵੱਖਰਾ ਖ਼ਰਾਬ ਪੈਸਾ ਵੱਖਰਾ ਰੁੜਦਾ ਪਿਆ ਵੈ ਤੇ ਕਹਿਣਾ ਕੀ ਗੰਧ ਬੱਚਿਆਂ ਨੂੰ ਖਵਾ ਕੇ ਆਪ ਹੀ ਭੁਗਤਣਾ ਹੈਗਾ ਬਾਅਦ ਚ।
ਹੂੰ ਸਹੀ ਗੱਲ ਆ ਉਹੀ ਹੈ ਨਾ ਬਸ ਕਰ ਸਕਦੇ
ਖਰਾਬ ਹੈ ਪੁੱਤ। ਸਾਰਾ ਟਾਈਮ ਦੀ ਗੱਲ ਹੈ ਟਾਈਮ ਖਰਾਬ ਏ ਸਾਰਾ।
ਅੱਜ ਉਹ ਟਾਈਮ ਅੱਗੇ ਖ਼ਰਾਬ ਹੀ ਆਣਾ ਉਹ
ਟਾਈਮ ਖਰਾਬ ਹੈ ਪੁੱਤ ਹੋਰ ਕੁਛ ਨੀ ਇਹ ਜਿਹੜਾ ਹੁਣ ਥੋੜਾ ਬਹੁਤਾ ਇਨਸਾਨ ਰੋਟੀ ਵੀ ਖਾ ਲੈਂਦਾ ਨਾ ਮੈਨੂੰ ਲੱਗਦਾ ਉਹ ਵੀ ਹੁਣ ਪਤਾ ਨੀ ਅੱਗੇ ਆਉਣ ਵਾਲਾ ਟੀਮ ਕੀ ਹੋਣਾ ਹੈ ਕਿਉਂਕਿ ਹਾਂ ਇਹ ਤਾਂ ਥੋੜ੍ਹਾ ਬਹੁਤਾ ਮਾਂ ਪਿਓ ਨੇ ਸਾਨੂੰ ਸਿਖਾਇਆ ਸੀ ਅਸੀਂ ਗੁੰਜ ਕੇ ਚੱਲ ਗੇ ਤੇ ਅੱਗੇ ਜਨਰੇਸ਼ਨ ਕੁੁਝ ਕੇ ਚੱਲਣੀ ਨੀ ਇਹਨਾਂ ਨੇ ਕੀ ਕਮਾਨਣਾ ਤੇ ਕੀ ਖਾਣਾ ਵਾ।
ਹੂੰ ਸਹੀ ਗੱਲ ਐ
ਇਹ ਲੱਗੇ ਹੋਏ ਨੇ ਆਪਣਾ ਖਰਚੇ ਵਾਧੂ ਕਰਨ ਕਮਾਈਆਂ ਹੈ ਨੀ।
ਹੋਵੇ ਨਾ ਜਾਂ ਤਾਂ ਫਿਰ ਸਾਥ ਵੀ ਦੋ ਆਪਣੇ ਘਰ ਦਿਆਂ ਦਾ ਜਿੱਦਾਂ ਕੋਈ ਜੋਬ ਵਗੈਰਾ ਕਰ ਲਓ ਜਾਂ
ਹੁੰਦਾ ਨਾ ਉਸ ਮਿਹਨਤ ਕਰੋ ਕਮਾਈ ਅੱਜ ਕੱਲ੍ਹ ਸਟੱਡੀ ਲਾਈਨ ਦੇੇਖੋ ਐਜੂਕੇਸ਼ਨ ਲਾਈਨ ਵਿੱਚ ਇੰਨੀ ਪੜ੍ਹਾਈਆਂ ਹੈਗੀ ਇੰਨੇ ਕੁਛ ਕੋਰਸ ਹੈਗੇ ਨੇ ਉਵੇ ਨਾ ਬੱਚੇ ਕਹਿੰਦੇ ਨੇ ਲਿਆਓ ਕੋਰਸ ਕੇ ਵਾਸਤੇ ਪੈੇ ਦੋ ਪਹਿਲੇ ਏਦਾਂ ਬੋਲਦੇ ਨੇ ਕੇਂਦੇ ਫਿਰ ਅੱਗੋਂ ਜਬਾਨ ਚਲਾਂਦੇ ਨੇ ਬੱਚੇ ਊਟਪਟਾਂਗ ਹਾਂਜੀ
ਆਾਏ ਵੀ ਕੁਛ ਕਰਦੇ ਸੀ
ਬਸ ਉਹੀ ਹੈ ਨਾ ਪੁੱਤ ਅੱਜ ਕੱਲ੍ਹ ਨਾ ਇਨਾਂ ਨੂੰ ਕੈਨਾ ਬੇਕਾਰ ਏ ਉਹ ਜਿਨਾਂ ਜਿਨ੍ਹਾਂ ਨੇ ਆਪਣੀ ਜੇਬ ਤੋਂ ਲਗਾਣਾ ਉਹਨਾਂ ਨੂੰ ਪਤਾ ਦੁੱਖ ਉਹਨਾਂ ਨੂੰ ਹੁੰਦਾ ਪਿਆ ਵਾ ਮਾਂ ਪਿਓ ਨੂੰ
ਸਈ ਗੱਲ
ਬੱਚਿਆਂ ਨੂੰ ਕਦਰ ਨੀ ਹੈਗੀ ਪੁੱਤ ਅਜੇ ਬੱਚਿਆਂ ਨੂੰ ਕਦਰ ਨੀ ਐਗੀ ਔਰ ਕੁਛ ਨੀ ਐਗਾ। ਪਰ ਮੇਰਾ ਤੇ ਸਾਰਾ ਦਿ ਮੂੜ ਈ ਖ਼ਰਾਬ ਰਿਆ ਵਾ ਮੈਂ ਕਿਆ ਸਾਰਾ ਸਮਾਨ ਖਰਾਬ ਦਸ ਹਜਾਰ ਕੱ ਕੱਟੋ ਕੱਟ ਲੱਗ ਗੇ ਨੇ ਐਈ ਹੁੰਦਾ ਬੰਦਾ ਐਂਵੀ ਅਸੀ ਐਵੇਂ ਭੁਗਤਾਨ ਭੁਗਦੇ ਆ
ਨਾ ਗੁਜਾਰਾ
ਬਸ, ਬਸ ਕੀ ਕਰੀਏ ਫੇਰ ਓ ਈ ਐ ਨਾ। ਮੈ ਕਿਆ ਚਲੋ ਬਸ ਫੇਰ ਮੈਂ ਕਿਆ ਚਲੋ ਮੇਰਾ ਮਨ ਫਰੈਸ਼ ਹੋ ਜਾਏਗਾ ਮੈਂ ਫੋਨ ਮਿਲਾ ਕੇ ਗੱਲ ਕਰਨੀ ਆਂ ਬੜੇ ਦਿਨ ਹੋਗੇ ਨੇ। ਆਵਾਂਗੀ ਪੁੱਤ ਆਵਾਂਗੀ। ਕੋਈ ਨੀ ਤੁਸੀ ਆ ਜਾਣਾ ਰੱਖੜੀ ਤੇ ਮੰਮੀ ਲੈੜੇ ਲੈ ਕੇ ਆ ਜਾਨਾ, ਠੀਕ। ਠੀਕ ਏ ਪੁੱਤ ਠੀਕ ਏ ਸ਼ਾਸ਼ਰੀਆਕਾਲ।